ਹੈਲੋ, ਸਸ ਸ੍ਰੀ ਕਾਲ ਜੀ। ਵੀ ਕਿਵੇਂ ਓ?
ਬਸ ਵਧੀਆ। ਤੁਆਡੇ ਉੱਧਰ ਗਰਮੀਂ ਐ?
ਨਈ-ਨਈ ਇੱਧਰ ਨੀ ਆਇਆ।
ਸਾਡੇ ਏੱਧਰ ਇੰਨਾ ਤੇਜ ਮੀਂਅ ਆਏਆ, ਇੰਨਾ ਤੇਜ਼ ਮੀਂ ਆਏਆ, ਬੜੀ ਤੇਜ਼ ਮੀਂ ਆਏਆ। ਪਤੈ ਨਾਲ ਓਲੇ ਵੀ ਆਏ ਨੇ। ਕੇ ਨਿੱਕੇ-ਨਿੱਕੇ-ਨਿੱਕੇ ਏਡੀ ਤੇਜ਼ ਜਿਵੇਂ ਕੋਈ ਮਾਰ ਨੀ, ਮਾਰ ਨੀ ਰੇਆ ਹੁੰਦਾ। ਕਿਸ ਟਾਈਪ 'ਚ।
ਅੱਛਾ, ਵਧੀਆ ਗੱਲ ਈ। ਗੱਲ ਈ ਕਰ ਰੇ ਸੀ ਪੈਲਾਂ ਵੀ ਮੀਂਅ ਨੀ ਆਰਾ, ਮੀਂਅ ਨੀ ਆ
ਹਾਂ ਆ ਗੇ ਪਰ ਅੱਧੇ ਘੰਟੇ ਐੱਥੇ ਆਏਐ ਪਰ ਬੋਹੋਤ ਤੇਜ਼ ਆਏਆ।
ਚਲੋ, ਮੌਸਮ 'ਚ ਫ਼ਰਕ ਪੈ ਗਿਆ ਹੋਣਾ ਥੋੜ੍ਹਾ ਬੋਤ।
ਬਹੁਤ ਜ਼ਿਆਦਾ।
ਬਸ ਹੁਣ ਇੱਧਰ ਨੂੰ ਵੀ ਭੇਜ ਦੋ।
ਕੋਈ ਨੀ ਬੰਦ ਹੋ ਗਿਆ, ਉੱਧਰ ਹੀ ਆਰਾ।
ਹਾਂ ਹਾਂ। ਹਾਂ ਹੋ ਰਿਹਾ, ਥੋੜਾ ਜਿਹਾ ਮੌਸਮ ਚ ਨਾ ਫਰਕ ਜਾ ਪੈ ਰਿਹਾ ਵਾ, ਹਵਾ ਤਾਂ ਚੱਲ ਤੇ ਰਹੀ ਹੈ। ਧੁੱਪ ਵੀ ਥੋੜ੍ਹੀ ਹਲਕੀ, ਧੁੱਪ ਵੀ ਹਲਕੀ ਹੋ ਗਈ ਹੁਣ।
ਹਾਂ ਤੇ ਬਸ ਆ ਹੀ ਰਿਹਾ ਹੋ ਹੈਗਾ, ਹੌਲੇ ਹੌਲੀ ਆਹੀ ਰਿਹਾ ਉੱਧਰ ਨੂੰ। ਆਨਦਿਆ ਟਾਈਮ ਲੱਗੇਗਾ ਤੁਰਦਿਆਂ ਆਆਆ ਆਚ ਟਾਈਮ ਲੱਗੇਗਾ। ਹਾਂ ਤੇ ਬਸ ਤੇ ਫੇਰ ਉਹ ਤੁਰਦਿਆਂ ਆਏਗਾ ਟਾਈਮ ਲੱਗੇਗਾ ਨਾ ਓਨੁ।
ਹਾਂਜੀ ਹਾਂਜੀ। ਹੋਰ, ਜੀ ਜੀ, ਹੋਰ ਲੰਚ ਹੋ ਗਿਆ।
ਬਸ ਵਧੀਆ, ਹੋ ਗਿਆ ਲੰਚ। ਅਲਵੀ ਬਣਾਈ ਸੀ, ਅਲਵੀ ਚ ਨੂਨ ਤੇਜ਼ ਪੈ ਗਿਆ ਹੈ ਸਭ ਨੇ ਚੱਪ ਚਾਪ ਖਾ ਲਈ।
ਹਮ ਚੁੱਪ ਚਾਪ ਹੀ ਖਾਣੀ ਪੈਣੀ ਸੀ, ਪੈਸੇ ਲੱਗੇ ਹੋਏ ਸੀਹ ਅਰਬੀ ਵੀਚ।
ਨਹੀਂ ਬੋਲਿਆ ਕੁਛ ਵੀ ਨੀ ਨਾ, ਮੈਂ ਇਹੀ ਆ ਖਾਣੀ ਐ। ਖਾਓ ਨੀ ਤੇ ਜੋ ਕਰਨਾ ਕਰੋ, ਫਿਰ ਪਰੋਠੇ ਥਾਓ ਨੂੰਨ ਜੁਵਾਈਨ ਵਾਲਲੇ।
ਸਹੀ ਹੈ ਸਹੀ ਹੈ।
ਸਭ ਨੇ ਚੁੱਪ ਚਾਪ ਖਾਲੀ।
ਹਮ ਘੱਟ ਦਾ ਸਰੜ ਜਾਂਦਾ ਵੱਦਾਂ ਨ ਇਲਾਜ ਹੁੰਦਾ।
ਨਹੀਂ ਮੈਂ ਦਹੀਂ ਵੀ ਪਾਈ ਸੀ ਨੂਨ ਤੇਜ਼ ਕਰਕੇ, ਪਰ ਉਹ ਨਹੀਂ ਹੋਈ। ਮੈਂ ਕਿਹਾ ਖਾਓ ਇਦਾ ਹੀ।
ਹਮਮਮਮਮਮ। ਕੋਈ। ਹਮ, ਹੀਂ ਵਾਲੀ ਬਣਾਈ ਸੀ ਇੱਕ ਵਾਰੀ ਮੈਂ ਘਰੇ।
ਅੱਛਾ।
ਹੂੰ, ਮੈਨ ਤਾਂ ਵਦੀਆ ਲੱਗੀ, ਹਾਂ, ਵਦੀਆ ਬਨ ਜਾਂਦੀ ਐ। ਪਰ ਮੈ ਅੱਜ ਤੋ ਬਾਦ ਬਣਾਣੀ ਬੰਦ ਕਰਦੀ ਆ ਤੇ ਡੋਕਟਰ ਦੀ ਖੁਦ ਹੀ ਰੱਖੀ ਸੀ ਮੈ। ਆ, ਹੂੰ।
ਸਹੀ ਐ। ਨਈ ਅਸੀੇ ਕਾਫੀ ਟਾਈਮ ਬਾਦ ਬਨਾਈ ਐ ਅਰਬੀ।
ਨਾ ਕਦੇ ਕਦੇ ਤਾ ਚੱਲ ਜਾਂਦਾ।
ਹਾਂਜੀ, ਹੋਰ ਤੋਆਡੇ ਕਰਦੇ ਦੀ ਤਿਆਰੀ ਹੋ ਗਈ ਹੋਨੀ ਐ।
ਹਲੇੇ ਨੀ, ਹਲੇੇ ਤਾਂ ਮੌਸਮ ਐਸਾ ਹੀ ਹੈਗਾ। ਗਰਮੀ ਐ ਬਾਰ ਹੋਣੇ ਬਾਰੋ ਹੀ ਆਇਆ ਮੈਂ।
ਨਈ, ਉਵੇਂ ਬੈਗ ਬੂਗ ਪੈਕ ਹੋ ਗਿਆ ਹੋਨਾ। ਹਾਂ, ਬੈਗ ਪੈਗ ਹੋਗੇ ਨੇ ਬਸ ਹੁਨ ਬੈਗ ਚੁੱਕਨੇ ਤੇ ਜਾਣਾ।
ਹਾਂ ਬਸ, ਏਕ ਹੀ ਕੰਮ ਹੈ ਬਸ।
ਵਦੀਆ ਆ।
ਕ ਕੱਲ ਹੋਰ ਦੇਖਦੇ ਆ। ਫਿਰ ਦੋ ਛੁੱਟੀ, ਬਰ। ਅਰਾਮ ਨੀਂਦ ਨੀ ਆਂਦੀ।
ਕਿਯੋ? ਛੁੱਟੀ ਤੇ ਬੰਦਾ ਆਰਾਮ ਨਾਲ ਉਠਦਾ, ਨੀਂਦ ਆਂਦੀ ਐ ਇੰਨੀ।
ਓਹੋਹੀ ਤਾਂ, ਚੱਕਰ ਤਾਂ ਏਹੀ ਹੈ ਨਾ ਜਿਸ ਦਿਨ ਛੁੱਟੀ ਹੁੰਦੀ ਉਸ ਦਿਨ। ਅੱਖ ਜਲਦੀ ਖੁੱਲ ਜਾਂਦੀ ਏ, ਸਵੇਰੇ ਨੀਂਦ ਨਈ ਪੈਂਦੀ। ਜਿਸ ਦਿਨ ਕੰਮ 'ਤੇ ਜਾਣਾ ਹੋਵੇ। ਉਧ ਦਿਨ ਨੀਂਦ ਆਂਦੀ ਏ ਬੋਤ।
ਅੱਛਾ, ਅੱਛਾ, ਅੱਛਾ ਤੇ ਉਲਟਾ ਤੋਆਦਾ ਸਾਬ।
ਉਲਟੇ ਹਿਸਾਬ ਹੋਇਆ। ਅਜ ਨੀਂਦ ਆ ਰਹੀ ਸੀ ਬੋਹ ਤੇਜ, ਪਰ ਫੇਰ ਓਹ ਡੋਗੀ ਨੂੰ ਘੁਮਾਣ ਜਾਣਾ ਪੈਂਦਾ ਨਾ ਸਵੇਰੇ, ਸਵੇਰੇ, ਫੇਰ ਮੈਨੂੰ ਓਦੇ ਕਰਕੇ ਉੱਠਣਾ ਪੈਂਦਾ ਵਾ।
ਅੱਛਾ, ਅੱਛਾ ਤੁਸੀਂ, ਡੋਗ ਰੱਖਿਆ ਦਾ।
ਹਾਂ, ਡੋਗ ਰੱਖੇਆ ਛੋਟਾ, ਪਮੇਰਿਅਨ ਨੀ ਹੁੰਦੇ ਛੋਟੇ, ਵਾਈਟ
ਹਾਂਜੀ, ਹਾਂਜੀ।
ਓ ਹੈ।
ਪਰ ਓਦੇ ਵਾਲ ਬੜੇ ਚੜਦੇ ਨੇ। ਸੁਣਿਆ, ਬੋਤ ਵਾ
ਹਾਂ, ਵਾਲ ਚੜਦੇ ਹੈਗੇ, ਕੱਟ ਤੇ ਮੈਂ, ਟ੍ਰਿਮਰ ਮੰਗਵਾਇਆ ਸੀਗਾ ਓਨਲੈਨ। ਸੱਤ-ਅੱਠ ਸੌ ਰੁਪਏ ਦਾ, ਮੰਗਵਾ ਕੇ ਫੇਰ ਕੱਟਤਾ ਸੀ, ਕੱਟਦੇ ਸੀ ਘਰੇ ਈ।
ਅੱਛਾ
ਮੈ ਕਾ ਓਹੀ ਪੰਜ-ਸੱਤ ਸੌ ਰੁਪਏ ਬਾਰ ਲੈਂਦੇ ਹੈਗੇ ਆ, ਕਟਿੰਗ ਕਰਨ ਵਾਲੇ। ਮੈਂ ਕਾ ਆਪਾਂ ਆਪਣੇ ਮੰਗਵਾ ਲ ਲੈਨੇ ਹੈਗੇ ਆ। ਓਨਲਾਈਨ ਮੰਗਵਾਲਿਆ ਸੀ ਫਲਿੱਪਕਾਰਟ ਤੋ।
ਸਹੀ ਐ, ਸਹੀ ਨਿਕਲੀ ਸੀ ਚੀਜ।
ਹਾਂ, ਵਦੀਆ ਹੈਗੀ।
ਅੱਛਾ।
ਬੈਟਰੀ ਬੈਕਅਪ ਵਦੀਐ। ਲੱਗ ਗੇਆ ਸੀ, ਅੱਧਾ ਘੰਟਾ ਲੱਗ ਗੇਆ ਸੀ ਵਾਲ ਕੱਟਣ ਨੂੰ ਓਦੇ। ਹੁੰ, ਹੁਣ ਫੇਰ ਆਂਦੇ ਪਏ ਐ।
ਸਹੀ ਐ।
ਨ‍ਈ, ਨਈ, ਏ ਸੀਜਨ ਨਿਕਲ ਜੂਗਾ। ਗਰਮੀਆ, ਗਰਮੀਆ, ਥੋੜੇ ਜਿਹੇ ਫੇਰ ਵਧੂਗੇ ਫੇਰ ਲਗਾ ਦੇਣੀ ਦੋ-ਤਿੰਨ ਨੰਬਰ ਦੀ ਮਸ਼ੀਨ।
ਅੱਛਾ, ਅੱਛਾ।
ਪਖੇ ਨਾਲ ਓਡ ਪੇ।
ਓਹ ਤੇ ਹੈ ਹੀ ਐ।
ਹੈਂ।
ਉਹ ਤੇ ਹੈ ਹੀ ਏ। ਆਸੀ ਦੇਖੀ ਸੀ ਨਾ ਬਿੱਲੀ, ਅਸੀਂ ਬਿੱਲੀ ਦੇਖੀ ਸੀ ਤੇ ਬੜੇ ਮਤਲਬ ਬਹੁਤ ਅੱਛੀ ਬਿੱਲੀ ਸੀ ਇੱਕ ਤੇ ਓਹ ਬਿਲਕ ਕੁਲ ਕਾਲੇ ਰੰਗ ਦੀ ਸੀ, ਉਹਦੇ ਵਾਲ ਬੜੇ ਸਾਰੇ ਸੀ।
ਹੂੰ।
ਤੇ ਫਿਰ ਡੈਡੀ ਕੈਂਦੇ ਫਾਇਦਾ ਨਹੀਂ ਐ, ਇਹ ਬੱਚੇ ਛੋਟੀ ਕੁੜੀ ਹੈਗੀ ਹੈ, ਇਹਨੇ ਹੱਥ 'ਚ ਫੜਨੀ ਆ। ਫੇਰ ਐਨੇ ਸਾਰੇ ਵਾਲ ਝਾੜ ਦੇਨੇ ਉਹਦੇ।
ਝਾੜ ਦੇਣੇ ਹਾਂ, ਉਹੀ ਫੇਰ ਅੰਦਰ ਜਾਂਦੇ ਨਾ ਸਰੀਰ 'ਚ।
ਹਾਂ, ਹੈ ਵੀ ਬੜੀ ਖ਼ਰਾਬ ਐ। ਉਹਨੂੰ ਉਹਨੂੰ ਪਤਾ, ਉਹਦੀ ਪੂਛ ਦੇ ਉਪਰੋਂ ਨਾ ਉਹਦੀ ਹੱਡੀਆਂ ਤੋਂ ਫੜਦੀ ਐ, ਮੈਂ ਤੈਨੂੰ ਚੈੱਕੀ ਦੇ, ਭਾਂਵੇਂ ਧਿਆਨ ਵੀ ਰੱਖੀ ਤੂੰ।
ਹੂੰ, ਸਹੀ ਏ।
ਉਹ ਦੇਖੋ ਪੂਛ ਕਢ ਕੇ ਉਹਨੂੰ ਬਾਹਰ ਕੱਢੇਗੀ, ਪਹਿਲੇ ਉਹਨੂੰ ਬੈਠਣ, ਫਿਰ ਉਹਨੂੰ ਚੁੱਕ ਕੇ ਘੁਮਾਏਗੀ। ਉਹ ਆਉਂਦੀ ਨੀ ਆ ਹਾਥ 'ਚ।
ਹੂੰ, ਨਖੂਨ ਬੜੇ ਤੇਜ਼ ਹੁੰਦੇ ਏਨਾ ਦੇ।
ਬਹੁਤ ਜ਼ਿਆਦਾ, ਫੇਰ ਛੱਡਵਾਉਣੀ ਪੈਸੀ, ਫਿਰ ਛੱਡਦੀ ਕੋਨੀ। ਫੇਰ ਛੱਡ ਦਵੇ, ਨੀ ਛੱਡਣੀ ਹੈ ਨੀ ਓਨੂੰ।
ਮੂੰਹ ਕੱਪੜਿਆਂ 'ਚ ਫਸ ਜਣ ਦੇ ਏਦੇ 'ਚ।
ਹਾਂਜੀ- ਹਾਂਜੀ, ਫਿਰ ਛੁਡਵਾਤੀ ਸੀ ਬਾਦ, ਦੇਤੀ ਸੀ ਕਿਸੇ ਨੂੰ।
ਦੂਸਰੀ ਹੋਣੀ ਨਾ ਵਰਾਇਟੀ ਓਦੀ। ਸੋਫਟ ਹੋਣੇ ਵਾਲ ਜਿਵੇਂ, ਡੋਗਸ ਦੇ ਹੁੰਦੇ ਆ।
ਬ ਹਾਂ, ਬਹੁਤ ਸੋਫਟ ਵਾਲ ਸੀ। ਬਲੈਕ ਕਲਰ ਦੇ ਸੀ।
ਹੂੰ, ਉਹ ਅਲਗ ਨਸਲ ਹੋਣੀ ਏ। ਓ ਕੋਈ ਬਾਰ , ਹੂੰ।
ਤੇ ਤਾਂ ਕਰਕੇ ਫੇਰ ਅਸੀਂ ਦੁਬਾਰਾ ਲਿੱਤੀ ਈ ਨੀ। ਮੈਂ ਇਵੇ ਕੋਈ ਜਾਨਵਰ ਛੋੜਨਾ ਨੀ, ਐਵੇਂ ਫੜ-ਫੜ ਕੇ ਘੁਮਾਣਾ।
ਬਿੱਲੀ ਦਾ ਐਵੇਂ ਆ ਫਿਰ ਕੁੱਤ ਤੇ ਦਾ ਤੇ ਧਿਆਨ ਰੱਖ
ਕੁੱਤੇ ਪਾਲਨਾ ਤੇ ਫਿਰ ਹਾਂ, ਜਾਨਵਰਾਂ ਦਾ ਧਿਆਨ ਰੱਖਣਾ ਪੈਂਦਾ ਬੜਾ। ਉਨਾਂ ਦੇ ਖਾਣ ਪੀਣ ਦਾ, ਘੁਮਾਣ ਦਾ।
ਸਾਡੇ ਨਾਲ ਦੇ ਘਰ ਚ ਰਹਿੰਦੇ ਨਾ ਉਹ। ਸ਼ਾਇਦ ਤੁਹਾਡੇ ਓ ਹੈਗੇ ਐ, ਉਹ ਮੁਸਲਿਮ ਹੈਗੇ ਆ। ਬਿਲਕੁਲ ਸਾਡੇ ਨਾਲ। ਤੁਸੀਂ ਵੇਖ ਲੋ ਵਗੈਰਾ ਰਖਦੇ ਨਾ ਅਸੀ।
ਅੱਛਾ-ਅੱਛਾ।
ਤੁਸੀਂ ਵੀ ਰੱਖਦੇ ਨਾ? ਵੋ-ਵੋ ਖਤਮ ਹੋ ਗਏ। ਚੱਲ ਲਾਸਟ।
ਸਰਦਾਰ ਕਦੋਂ ਰੋਜੇ ਰੱਖਦੇ ਐ?
ਤੁਸੀਂ ਕਹਿ ਰਹੇ ਸੀ ਨਾ, ਰੋਜ਼ ਰੋਜਜ਼ੇ ਦੀ ਗਲ੍ਹ ਕਰ ਰਹੇ ਸੀ।
ਨਹੀਂ-ਨਹੀਂ, ਸਰਦਾਰ ਆ ਅਸੀਂ, ਸਰਦਾਰ ਚ ਰੋਜੇ ਕੌਣ ਰੱਖਦੈ?
ਮਾਸ ਬਰਸੇ, ਨਹੀਂ। ਤੁਸੀ ਪਤਾ ਨੀ ਕੁਛ ਕਹਿ ਰਹੇ ਸੀ। ਪਤਾ ਨੀ ਰੋਜ਼ੇ ਰੱਖੇ ਸੀ, ਕਿੰਨੇ ਰੱਖੇ ਸੀ?
ਨਹੀਂ- ਨਹੀਂ, ਸਰਦਾਰ ਹਾਂ ਅਸੀਂ। ਪੰਜਾਬੀ ਆ, ਸਿੱਖ ਹੈਗੇ ਆ, ਹਾਂਜੀ।
ਚਲੋ, ਮੈਨੂੰ ਫ਼ੇਰ ਭਲੇਖਾ ਲੱਗਿਆ ਹੋਣਾ ਫੇਰ ਮੈਨੂੰ ਭੁਲੇਖਾ ਲਗਿਆ ਹੋਣਾ।
ਹੋ ਸਕਦੈ।
ਹੂੰ। ਸਾਡੇ ਜੌ ਨਾਲ ਦੇ ਰਹਿੰਦੇ ਹੈਗੇ ਆ, ਉਹ ਹੈਗੇ ਆ ਮੁਸਲਮਾਨ। ਹੁਣ ਉਹਨਾਂ ਨੇ ਬੱਕਰੇ ਕੱਟੇ, ਤਿੰਨ ਬੱਕਰੇ ਕੱਟੇ ਸੀ, ਉਹਨਾਂ ਨੇ ਹੁਣ ਈਦ ਤੇ।
ਉਹ ਤੇ ਹੈ। ਫੇਰ ਥੋੜਾ ਬਹੁਤ ਤੁਹਾੜੇ ਘਰ ਵੀ ਪ੍ਰਸ਼ਾਦ ਆਇਆ ਹੋਣਾ, ਹ ਹ ਹ ਥੋੜਾ।
ਨਾ, ਅ ਅਸੀਂ ਨਹੀਂ ਖਾਂਦੇ ਬਕਰਾ। ਸਾਨੂੰ ਉਹ ਚੋਂ ਇਹਦੀ ਸਮੈਲ ਜੀ ਆਂਦੀ ਹੈ, ਪੱਤਿਆਂ ਦੀ ਜੀ। ਪੱਤੇ -ਪੁੱਤੇ ਖਾਂਦੇ ਆ ਨਾ ਇਹ ਬੱਕਰੇ। ਬਹੁਤ ਸਮੈਲ ਜੀ ਆਂਦੀ ਐ।
ਅੱਛਾ।
ਪਹਿਲਾਂ ਦਿੰਦੇ ਸੀਗੇ ਸੀ ਫੇਰ ਮਨਾ ਕਰਤਾ ਸੀਗਾ, ਇਕ ਦੋ ਵਾਰ ਦਿੱਤਾ ਵੀ ਖਾਣਾ ਨੀ ਹੈਗਾ ਵੀ ਤੇ ਕਰਨਾ ਕੀ ਹੈ।
ਉਹ ਤੇ ਹੈ ਹੀ ਫੇਰ ਲੈ ਕੇ ਫਾਇਦਾ ਹੀ ਕੀ ਜੇ ਖਾਣਾ ਨੀ ਆ ਤਾਂ ਐ ਵੀ ਆ।
ਠੀਕ ਏ- ਉਹ ਫੇਰ ਇਹਨਾਂ ਦੇ ਰਿਸ਼ਤੇਦਾਰ ਆਏ ਰਹਿਦੇ ਆ, ਇਹਨਾਂ ਨੂੰ ਪੈਕ ਕਰ-ਕਰ ਕੇ ਦੇ ਦਿੰਦੇ ਆ। ਕੱਚਾ ਹੀ ਉਸਤਰੀ ਬਿਨਾਂ ਉਹ ਕੁੱਤਾ ਬਣਾਇਆ।
ਅੱਛਾ।
ਇਹਨਾ ਦੇ ਦੀਵਾਲੀ ਜਿਵੇ ਦੀਵਾਲੀ ਆਪਣੇ ਦੀਵਾਲੀ ਹੁੰਦੀ ਇਹਨਾ ਦੇ- ਹੂੰਦੀ ਹੈ। ਸੇਮ ਤਰੀਕੇ ਆਪ ਦੀ-
ਉਹ ਤੇ ਹੈ।
ਹਾਂਜੀ, ਹੁਣ ਧੁੱਪ ਨਿਕਲ ਗਏ ਹੁਣੇ ਇਥੇ?
ਹਾਂ ਮਾੜੀ- ਮਾੜੀ-
ਤੁਹਾਡਾ ਤਾਂ ਪਹਾੜਾਂ ਦਾ ਹੀ ਹੋਊ ਨਾ ਫਿਰ ਘਰ ਉਪਰ ਜਾ ਕੇ-
ਨਹੀ ਪਹਾੜਾਂ ਤੇ ਨਹੀ ਹੈ। ਇਹ ਸ਼ਹਿਰ ਵਾਕਣ ਸ਼ਹਿਰ ਹੈ।
ਅੱਛਾ, ਸ਼ਹਿਰ ਦੀ ਤਰ੍ਹਾਂ ਹੈ।
ਹਾਂਜੀ ਸ਼ਹਿਰ ਹੈ। ਹਾਈ ਕੋਰਟ, ਹਾਈ ਕੋਰਟ ਸਾਡੇ ਘਰ ਦੇ ਥੋੜ੍ਹੀ ਜੀ ਅਗੇ - ਸ਼ਹਿਰ ਵਕਨ- ਸ਼ਹਿਰ ਹੈ। ਨੋਰਮਲ ਜਿਵੇ ਸ਼ਹਿਰ ਹੁੰਦੇ ਨਾ ਉਵੇ ਸ਼ਹਿਰ ਹੈ। ਮਤਲਬ ਐ ਕਿ ਤੁਸੀ ਛੱਤ ਤੋਂ ਦੇਖੋ, ਤੁਹਾਨੂੰ ਪਹਾੜ ਦਿਖਣਗੇ ਬਸ ਏਹ। ਡਰ ਲ ਬਸ
ਤੇ ਪਹਾੜ ਦੂਰ ਹੈਗੇ ਆ।
ਹਾਂਜੀ, ਏਹੈ ਕਿ ਛੱਤ ਥੋੜਾ ਬਹੁਤ- ਪਹਾੜ ਮਾੜੇ ਮੋਟੇ ਪਹਾੜ ਦਿਖ ਜਾਦੇ ਆ, ਕਿ ਪਹਾੜ ਹੈਗੇ ਆ ਓਦਰ-
ਅਛਾ- ਅਛਾ, ਉਹ ਵੀ ਕਾਫੀ ਦੂਰ ਹੋਣੇ ਆ ਤੁਹਾਡੇ ਘਰ ਤੋਂ ਨਾ-
ਹਾਂਜੀ ਕਾਫੀ ਦੂਰ ਹੈ।
ਹਮ
ਹੈ ਆ ਤਿੰਨ ਚਾਰ ਘੰਟੇ ਦਾ ਰਸਤਾ, ਪਹਾਣਾ ਦਾ ਵੀ-
ਹਾਂ ਉ ਤੈਨੂੰ ਰਾਤ ਨੂੰ ਬਤੀਆਂ ਬੁੱਤੀਆਂ ਦੇਖਦੇ ਹੋਣੀ ਜਲਦੀ, ਪਹਾੜਾਂ ਤੇ ਜਿਹੜੇ ਰਹਿਦੇ ਉਥੇ- ਰਾਤ ਨੂੰ ਚਮਕਦੀਆਂ ਹੋਣੀਆਂ ਬੱਤੀਆਂ ਨਾ ਉਥੇ ਸਾਫ਼- ਹਮ ਦੇਖਲੋ, ਓਥੇ ਵੀ ਦੇਖਲੋ ਪਹਾੜਾਂ ਤੇ ਕੌਣ ਲੈ ਗਿਆ ਹੋਣਾ ਲੈਟ -
ਦੇਖਲੋ-
ਕੌਣ ਲੈ ਗਯਾ ਹੋਣਾ, ਪਾਣੀ ਕੌਣ ਲੈ ਗਯਾ ਹੋਣਾ ਉਥੇ-
ਉਹ ਤਾਂ ਹੈ ਹੀ ਆ। ਪਹਾੜਾਂ ਦੀ ਵੀ ਹਰ ਚੀਜ ਹੈ। ਇਥੇ ਪਹਾੜ ਦਾ ਨਾ ਘੁੰਮਣ ਵਾਲਾ ਇਲਾਕਾ ਹੈ। ਉਹਦਾ ਨਾਂ ਹੈ। ਪਟਨੀਟੋਪ-
ਹੂੰ -
ਉਹ ਉਥੇ ਆਈਸ ਪੈਂਦੀ ਹੈ। ਪਰ ਮਤਲਬ ਜਨਵਰੀ, ਫਰਵਰੀ ਪੈਂਦੀ ਹੈ। ਪਰ- ਘੁੰਮਣ, ਸਾਰੀ ਹਰਿਆਲੀ ਹੈ। ਸਾਰੀ- ਉਥੇ ਕੋਈ ਮਕਾਨ ਨਹੀ ਹੈ। ਸਾਰੀ ਹੱਟਾਂ ਨੇ, ਹੱਟਾਂ ਲਓ ਤੁਸੀਂ ਰੈਂਟ ਤੇ ਉਥੇ ਰਹੋ- ਤੇ, ਹੱਟ ਵਿਚ ਹੀ ਤੁਹਾਨੂੰ ਕਿਚਨ ਵਗੈਰਾ ਮਿਲੇਗੀ ਪਰ ਉਥੇ- ਸਟੋਪ ਵਗੈਰਾ ਮਿਲੇਗਾ, ਸਮਾਨ ਨੀ ਮਿਲੇਗਾ, ਰਾਸ਼ਨ ਦਾ ਆਪਣੇ ਕੋਲੋਂ ਸਮਾਨ ਲੈ ਕੇ ਜਾਣਾ ਪੈਂਦਾ-
ਸਮਾਨ ਆਪਣੇ ਕੋਲੋ ਲੈ ਕੇ ਜਾਓ, ਬਾਕੀ ਸਾਰਾ ਕੁਛ ਮਿਲ ਜਾਵੇਗਾ।
ਹਾਂ- ਤੇ ਉਥੇ, ਘੁੰਮਣ ਦੀ ਜਗ੍ਹਾ ਹੈ। ਸਾਰੀ ਹਰਿਆਲੀ ਹੈ।
ਰੈਂਟ ਤੇ ਲੈਂਦੇ ਹੋਣੇ ਆ ਉਹ-
ਹਾਂ ਹੱਟ ਰੈਂਟ ਜਾਦੀ ਹੈ।
ਜਿਥੇ
ਪੂਰੀ ਝੋਪੜੀ ਵੱਖਣ, ਝੋਪੜੀ ਬਣੀ ਦੀ ਹੈ।
ਹੂੰ, ਪਰ ਬਥੇਰੇ ਪੈਸੇ ਕਮਾ ਲੈਂਦੇ ਹੋਣੇ-
ਬਥੇਰੇ, ਕਿਉਕਿ ਉਥੇ ਆਏ ਦਿਨ ਲੋਕੀ ਜਾਦੇ ਆ, ਹੁਣ ਗਰਮੀਆਂ ਏ ਲੋਕ- ਕਿ ਪਤਨੀਟੋਪ ਜਾਣਗੇ ਹਰਿਆਲੀ ਆ ਸਾਰੀ, ਘੁੰਮਣ- ਫਿਰਨ ਜਾਣਗੇ ਫਿਰ ਠੰਡਾ ਇਲਾਕਾ ਹੈ। ਨਾ ਉਹ-
ਓਕੇ, ਟੂਰਿਸਟ ਜਿਆਦਾ ਬ ਜਿਵੇਂ ਕਿ ਅਮਰੀਕਾ ਹੋ ਕ ਬਾਹਰ
ਟੂਰਿਸਟ ਜਾਂਦੇ ਹੀ ਹ, ਲੋਕਲ ਬੜੇ ਜਾਂਦੇ ਆ, ਲੋਕਲ ਹਰ ਸੰਡੇ-ਸੰਡੇ ਜਾਂਦੇ ਆ।
ਨੇੜੇ ਹੋਣਾ ਨਾ ਉਹਨਾਂ ਦੇ
ਹਾਂਜੀ, ਤਿੰਨ ਘੰਟੇ ਰਸਤਾ ਹੈ ਇੱਥੋਂ
ਹਾਂ, ਉਈ ਬੱਸ ਤਾਂਹੀ
ਲੋਕਲ, ਲੋਕਲ ਜਾਂਦੇ ਸੰਡੇ ਛੁੱਟੀ ਹੁੰਦੀ ਹੈ ਸੰਡੇ ਜਾਂਦੇ ਆਪ ਸਵੇਰੇ ਤ੍ਰੈ ਘੰਟੇ ਪਹੁੰਚ ਜਾਂਦੇ ਆਪਣਾ ਸ਼ਾਮੀ ਰਾਤੀ ਵਾਪਿਸ ਹੋ ਜਾਂਦੇ ਆ, ਕੀ ਰੁਕ ਜਾਂਦਾ ਇਕ-ਦੋ ਦਿਨ ਹਾਂ ਤੇ ਉੱਥੇ ਉਹ ਹੱਟ ਲੈਂਦੇ ਨੇ, ਉਹਨੂੰ ਪਤਾ ਐ ਕਿ ਸਾਨੂੰ ਹੱਟ ਲੈ, ਉਹ ਆਪਣੇ ਘਰੋਂ ਭੱਠੀ-ਭੁਠੀ ਲੈ ਜਾਂਦੇ ਆ, ਉੱਥੇ ਸਾਈਡ ਤੇ ਭੱਠੀ-ਭੁੱਠੀ ਬਾਲਦੇ ਆਪਣਾ ਮੀਟ ਬਣਾਂਦੇ, ਮੈਗੀ ਬਣਾਂਦੇ ਖਾ ਪੀ ਕੇ ਸਾਰਾ ਦਿੰਦੇ ਆ।
ਸਹੀ ਐ, ਸਹੀ ਐ। ਬੰਦਾ ਜਦ ਪਹਿਲੀ ਵਾਰ ਜਾਵੇ ਨਾ, ਉਹਨੂੰ ਪਤਾ ਨੀ ਹੁੰਦਾ ਵੀ ਇੱਥੇ ਕੀ ਮਿਲਦਾ ਕੀ ਨਹੀਂ।
ਹਾਂ, ਲੋਕਲ ਦੇ ਬੰਦੇ ਏਦਾਂ ਕਰਦੇ, ਉਹ ਹੱਟ ਵੀ ਲੈਂਦੇ ਉਨ੍ਹਾਂ ਨੂੰ ਪਤਾ ਇੱਥੇ ਬਣ ਜਾਂਦੀ ਐ, ਸਮਾਨ ਏਦਾਂ ਈ ਬਸ, ਹਾਂਜੀ ਚਾਦਰ ਲੈਗੇ, ਚਟਾਈ ਲੈਗੇ। ਆਪਣੀ ਇੱਕ ਛੋਟੀ ਭੱਠੀ ਲੈਗੇ, ਨਿੱਕਾ ਸਿਲੰਡਰ ਲੈਗੇ, ਆਪਣਾ ਮੀਟ ਬਣਾਇਆ, ਮੈਗੀ ਬਣਾਈ, ਜੋ ਬਣਾਇਆ, ਖਾਇਆ ਪੀਆ ਆਗੇ।
ਘਰ ਮੈਂ ਤਾਂ ਕਹਿੰਦਾ ਬਣਾ ਇੱਥੇ ਏਨੀ ਦੂਰ ਜਾਣ ਨਾਲ, ਜੋ ਆਪਾਂ ਬਾਹਰ ਜਾ ਕੇ ਬਣਾ ਕੇ ਖਾਣਾ, ਆਪਣੇ ਬੈਡ ਤੇ ਬਣਾ ਕੇ ਖਾਓ ਬੈਹ ਕੇ ਅਰਾਮ ਨਾਲ, ਸਭ ਨਾਲੋ ਵਧੀਆ।
ਹਾਂ ਉਹ ਤੇ ਹੈ ਬਿਲਕੁਲ ਚਾਹੀਦਾ ਨਾ ਮਾੜਾ-ਮੋਟਾ
ਮੈਂ ਤਾਂ ਬਸ ਇੱਕ ਵਾਰ, ਦੋ ਵਾਰ ਗਿਆ ਆ ਬਸ। ਇੱਥੇ ਆਪਣੇ ਚਿੰਤਪੁਰਨੀ ਹਿਮਾਚਲ।
ਅੱਛਾ-ਅੱਛਾ।
ਇੱਕ ਵਾਰ ਬਾਈਕ ਤੇ ਗਿਆ ਸੀਗਾ ਬਾਈਕਾਂ ਤੇ ਗਏ ਸੀ-ਸੀ, ਮੁੰਡੇ-ਮੁੰਡੇ ਦੂਜੀ ਵਾਰ ਫਿਰ ਸਟਾਫ-ਸਟਾਫ ਦੇ ਕੰਨੀ ਗਏ ਸੀ ਫਿਰ ਫੈਮਲੀ ਵੀ ਗਈ ਸੀ ਮੇਰੇ ਨਾਲ, ਦੋ ਵਾਰੀ ਗਿਆ ਓਤੋਂ ਬਾਅਦ ਕਿਤੇ ਵੀ ਨੀ ਮੇਰਾ ਜੀਜਾ ਹੈਗਾ ਓ, ਉਹ ਘੁੰਮਣ ਫਿਰਨ ਦਾ ਸ਼ੌਂਕ ਰੱਖਦਾ ਵਾ, ਉਹ ਕਹਿੰਦਾ ਰਹਿੰਦਾ ਯਾਰ ਚਲ ਤੈਨੂੰ ਲੈ ਕੇ ਚੱਲਾਂ, ਮੈ ਕਾ ਨਹੀਂ-ਨਹੀ ਮੈ ਕਾ
ਹਾਂਜੀ-ਹਾਂਜੀ। ਚਲੋ ਠੀਕ ਏ, ਫੇਰ ਕਰਲੋ ਉਹਨੂੰ ਕੋਲ, ਸ਼ਾਸ਼ੀ ਕਾਲ।
ਸ਼ਾਸ਼ੀ ਕਾਲ।